ਹੈਲੋ,
ਸਤਿ ਸ਼੍ਰੀ ਅਕਾਲ ਜੀ।
ਹੈਲੋ, ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਕਿਵੇਂ ਹੋ?
ਹੈਲੋ,
ਹਾਂਜੀ ਕਿਵੇਂ ਓ?
ਵਧੀਆ ਜੀ ਕੀ ਕਰਦੇ ਔ।
ਬਸ, ਖਾਣਾ ਦੀ ਤਿਆਰੀ
ਅੱਛਾ, ਅੱਛਾ ਖਾਣ ਦੀ
ਦੁਪਹਿਰ ਦੇ ਖਾਣੇ ਦੀ ਤਿਆਰੀ
ਅੱਛਾ ਜੀ, ਹੋਰ ਦੱਸੋ।
ਹਾਂਜੀ
ਸਭ ਵਧੀਆ।
ਬਣਾ ਲਿਆ ਖਾਣਾ ਦਪਿਹਰ ਦਾ
ਹਾਂਜੀ ਬਣ ਗਿਆ ਜੀ ਸਾਡੇ ਤਾਂ, ਹਾਂਜੀ, ਹਾਂਜੀ ਬਣ ਗਏ ਸਾਡੇ ਤਾਂ ਅੱਸੀਂ ਮਟਰ, ਚਾਵਲ
ਬਣਾਇਆ ਅਜ
ਮਟਰ ਚਾਵਲ, ਮਟਰ ਚਾਵਲ
ਹਾਂ।
ਹੈਲੋ
ਅਸੀਂ ਅੱਜ ਰਾਜਮਾ ਚਾਵਲ ਬਣਾਏ ਨੇ।
ਅੱਛਾ ਜੀ, ਠੀਕ ਵਧੀਆ ਆ ਰਾਜਮਾ ਚਾਵਲ ਵੀ ਠੀਕ ਐ ਜੀ ਠੀਕ।
ਹਾਂਜੀ, ਇਹ ਤਾਂ ਸਭ ਦੀ ਫੇਵਰੇਟ ਡਿਸ਼ ਐ।
ਹਾਂਜੀ, ਰਾਜਮਾਂ ਚਾਵਲ ਤਾਂ ਸਾਰੇ
ਡਿਸ਼ ਅ ਚਾਵਲ
ਹਾਂਜੀ, ਇੱਕ ਆਪਣੇ ਪੰਜਾਬ ਚ ਰਾਜਮਾਂ ਚਾਵਲ ਇੱਕ ਕੜੀ ਚਾਵਲ। ਕੜੀ ਚਾਵਲ ਵੀ ਬਹੁਤ ਪਸੰਦ ਕਰ ਦੇ ਸਭ, ਹੈਲੋ
ਹਾਂਜੀ ਕੜ੍ਹੀ ਚਾਵਲ, ਰਾਜਮਾ ਚਾਵਲ ਦਾਲ ਚਵਲ ਕੋਈ ਵੀ ਬੱਚੇ ਵੀ ਬੜੇ ਪਸੰਦ ਕਰਦੇ ਨੇ।
ਹਾਂਜੀ, ਦਾਲ ਚਾਵਲ ਵੀ ਵਧੀਆ ਹੁੰਦੇ ਨੇ ਜਾਂ ਆਪਣੇ ਪੰਜਾਬ ਦੇ ਵਿੱਚ ਸਰਦੀਆਂ ਦੇ ਵਿੱਚ ਸਾਗ, ਮੱਕੀ ਦੀ ਰੋਟੀ। ਇਹ ਜ਼ਿਆਦਾ ਲੋਕ ਪਸੰਦ ਕਰਦੇ ਆ।
ਨਾਲ ਲੱਸੀ।
ਹਾਂਜੀ ਲੱਸੀ, ਅ ਗਰਮੀਆਂ ਚ ਤਾਂ ਲੱਸੀ ਪੀ ਹੋ ਜਾਂਦੀ ਐ। ਪਰ ਸਰਦੀਆਂ ਚ ਲੱਸੀ ਨੀ ਪੀ ਹੁੰਦੀ।
ਹਾਂਜੀ, ਉਹ ਤਾਂ ਹੈ ਹੀ ਆ। ਹੋਰ ਤੁਹਾਡੀ ਮੋਰਨਿੰਗ ਰੂਟੀਨ ਕੀ ਐ, ਤੁਹਾਡੀ ਮੋਰਨਿੰਗ ਰੂਟੀਨ
ਅਹ ਸਵੇਰੇ ਤਾਂ ਸਵੇਰੇ -ਸਵੇਰੇ ਨਾਸ਼ਤੇ ਦੇ ਵਿੱਚ ਤਾਂ ਮੈਂ ਪਰਾਂਠੇ ਈ ਲੈਂਨੀ ਆ। ਮੈਨੂੰ ਸਾਰੇ ਮਨਾ ਕਰਦੇ ਆ ਵੀ ਪਰੌਂਠੇ ਖਾਣੇ ਬੰਦ ਕਰ।
ਹਾਂ, ਹੁਹ ਹੁ ਏ ਤਾਂ ਹੈ।
ਹਾਂਜੀ,
ਤਾਨੂੰ ਵੀਕਐਂਡ ਚ ਕਰਨਾ ਕੀ ਕਰਨਾ ਪਸੰਦ ਐ, ਹਾਂਜੀ ਤਾਨੂੰ ਵੀਕਐਂਡ ਚ ਕੀ ਕਰਨਾ ਪਸੰਦ ਐ।
ਵੀਕਐਂਡ, ਸੰਡੇ ਵਾਲੇ ਦਿਨ
ਹਾਂਜੀ ਸੈਟਰਡੇ, ਸੰਡੇ, ਹਾਂਜੀ ਸੈਟਰਡੇ, ਸੰਡੇ
ਸੰਡੇ ਵਾਲੇ ਦਿਨ, ਸੰਡੇ ਵਾਲੇ ਦਿਨ ਤਾਂ ਸਾਡੇ ਘਰ ਕੋਈ ਵੀ ਨੀ ਹੁੰਦਾ। ਅਸੀਂ ਚਰਚ ਚਲੇ ਜਾਂਨੇ ਆ ਨਾ।
ਅੱਛਾ, ਅੱਛਾ
ਚਰਚ ਚੱਲ ਜਾਂਦੇ ਹੁੰਨੇ ਆ ਸਾਰੇ।
ਅੱਛਾ-ਅੱਛਾ। ਤੁਹਾਡੇ ਕੰਮ ਦਾ, ਹਾਂਜੀ। ਤੁਹਾਨੂੰ ਸਵੇਰੇ ਜਲਦੀ ਉੱਠਣਾ ਪਸੰਦ, ਲੇਟ ਉੱਠਦੇ ਓ।
ਨਹੀਂ ਮੈਨੂੰ ਜਲਦੀ ਹੀ ਉੱਠਦੀ ਹੁੰਨੀ ਆ। ਮੈਨੂੰ ਲੱਗਦਾ ਜੇ ਆਪਾਂ ਲੇਟ ਉੱਠਦੇ ਹ ਨਾ ਤਾਂ ਫਿਰ ਸਾਰਾ ਦਿਨ ਨਾ ਆਲਸ ਜੀ ਪਈ ਰਹਿੰਦੀ ਆ।
ਹਾਂ ਇਹ ਤਾਂ ਹੈ ਹੀ ਐ।
ਹਾਂ, ਜਲਦੀ ਉਠੋ ਜਲਦੀ, ਹਾਂਜੀ ਸ਼-ਸ਼ਾਮ। ਸ਼ਾਮ ਤੱਕ ਨਾ ਫੇਰ ਮੈਨੂੰ ਲੱਗਦਾ ਵੀ ਜਿੰਨਾ ਤੱਕ ਅਸੀਂ ਰਾਤ ਨੂੰ ਸੌਂਦੇ ਨੀ ਨਾ। ਐਂ ਲੱਗੀ ਜਾਂਦਾ ਵੀ ਹਾਂ ਇਹ ਕੰਮ ਰਹਿੰਦਾ ਕਾਰ ਦਾ, ਹਨਾ ਆਹ ਵੀ ਕੰਮ ਰਹਿ ਗਿਆ ਉਹ ਕੰਮ ਰਹਿ ਗਿਆ। ਐਵੇਂ ਜਏ ਲੱਗੀ ਜਾਂਦਾ ਐ, ਜੇ ਸਵੇਰੇ ਜਲਦੀ ਉਠੀਏ ਨਾ ਫੇਰ ਆਪਣਾ ਸਵੇਰੇ-ਸਵੇਰੇ ਅਪ ਆਪਣਾ ਕੰਮ, ਹੁੰ, ਖਤਮ ਕਰੋ। ਫੇਰ ਆਪਣਾ ਆਰਾਮ ਨਾਲ ਬੈਠੋ ਜਿਵੇਂ ਮਰਜ਼ੀ।
ਹਾਂਜੀ। ਉਹ ਤਾਂ ਹੈ ਹੀ ਐ, ਸਾਰਾ ਦਿ ਫਿਰ ਆਪਣੇ ਆਪ, ਹਾਂਜੀ-ਹਾਂਜੀ।
ਹਾਂਜੀ।
ਤੁਹਾਡੇ, ਮੈਂ ਕਿਹਾ ਫੇਰ ਸਾਰਾ ਦਿਨ ਆਪਣੇ ਚ ਹੀ ਹੁੰਦਾ ਐ। ਜੋ ਮਰਜ਼ੀ ਕਰੋ, ਆਵਾਜ਼ ਨਹੀਂ ਆ ਰਹੀ ਮੇਰੀ?
ਆ ਰਹੀ ਏ ਜੀ, ਆ ਰਹੀ ਏ ਆਵਾਜ਼।
ਹੋਰ ਤੁਹਾਡਾ ਕੋਈ ਐਸਾ ਸੁਪਨਾ ਜਿਹਨੂੰ ਤੁਸੀਂ ਪੂਰਾ ਕਰਨਾ ਹੋਏ। ਹੈਂ ਕੋਈ ਐਸਾ ਸਪਨਾ?
ਸਪਨਾ ਜੇ ਮੈਂ ਪੂਰਾ ਕਰਨਾ ਹੋਵੇ, ਹਾਂਜੀ ਮੈਂ ਚਾੳਨੀ ਆ ਕਿ ਮੈਂ ਆਉਣ ਵਾਲੇ ਟੇਮ ਦੇ ਵਿੱਚ, ਮੈਨੂੰ ਏਦਾਂ ਲੱਗਦੇ ਕਿ ਨਾ ਕਿ ਜਿਵੇਂ ਆੱਜ ਦਾ ਸਮਾਂ ਏ ਹਨਾ ਵੀ ਬੋਤ ਮੰਗੇਆਈ ਆ, ਹਨਾ ਵੀ ਕਿ ਬੰਦੇ ਦੇ ਆਪਣੇ ਹੱਥ ਚ ਨਾ ਕੋਈ ਨਾ ਕੋਈ ਹੁਨਰ ਤਾਂ ਜ਼ਰੂਰ ਹੋਣਾ ਚਾਹੀਦਾ ਐ। ਹਨਾ ਮੈਨੂੰ ਏਦਾਂ ਲਗ ਹਾਂਜੀ, ਮੈਂ ਐਵੇਂ ਸੋਚਦੀ ਹੁੰਣੀ ਆ। ਵੀ ਹੁਣ ਨਾ ਵੀ ਕੋਈ ਕੋਰਸ ਆਊਗਾ ਨਾ ਤਾਂ ਮੈਂ ਹੁਣ ਜਿਵੇਂ ਕੱਪੜੇ ਵਗੈਰਾ ਤਾਂ ਸੀ ਲੈਂਨੀ ਹਾਂ ਹਨਾ ਤਾਂ ਮੈਂ ਸੋਚਦੀ ਹਾਂ ਵੀ ਇਹਨੂੰ ਨਾ ਮੈਂ ਆਪਣਾ ਇੱਕ ਅ ਕਰੀਅਰ ਬਣਾਵਾਂ ਜਿਦਾਂ ਨਾ ਫੈਸ਼ਨ ਡਿਜਾਇਨਿੰਗ ਦਾ ਪੂਰਾ ਕਰਕੇ ਨਾ ਕੋਰਸ। ਤਾਂ ਮੈਂ ਆਪ ਪਰਫੈਕਟ ਹੋਵਾਂ ਏਸ ਚੀਜ਼ ਦੇ ਵਿੱਚ। ਮੈਂ ਚਾਹੁੰਨੀ ਹਾਂ ਕਿ ਮੈਂ ਇਹ ਆਪਣਾ ਪੂਰਾ ਕਰਾਂ।
ਅੱਛੀ ਸੋਚ ਐ ਸਭ ਤੋਂ ਵਧੀਆ ਸੋਚ ਐ ਤੁਹਾਡੀ।
ਹਾਂਜੀ। ਜਿਵੇਂ ਹੁਣ ਮੈਨੂੰ ਇਹ ਲੱਗਦਾ ਵੀ ਜਿਵੇਂ ਆਪਾਂ ਜੋਬ ਕਰਦੇ ਕਿਤੇ ਨੌਕਰੀ ਕਰੀਏ ਨਾ ਬੰਦਾ ਬੰਨ ਰਹਿ ਜਾਂਦੈ। ਹਨਾ ਹੁਣ ਮੈਂ ਕਾਫ਼ੀ ਟਾਈਮ ਨੌਕਰੀ ਕਰਕੇ ਵੀ ਦੇਖੀ ਏ। ਹਾਂਜੀ।
ਹਾਂਜ਼ੀ, ਆਪਣਾ ਆਪਣਾ ਹੀ ਹੁੰਦਾ, ਮੈਂ ਕਿਹਾ ਆਪਣਾ ਕੰਮ ਆਪਣਾ ਈ ਹੁਨਦੈ ਹਦਾ ਜਿਵੇਂ ਮਰਜ਼ੀ ਕਰੋ ਖੜੇ ਕਰੋ, ਬੈਠੇ ਰਹੋ ਜਿਵੇਂ ਮਰਜ਼ੀ ਕਰੋ ਆਪਣਾ ਕੰਮ ਆਪਣਾ ਈ ਹੈ।
ਹਾਂ ਹੁਣ ਜਿਵੇਂ ਨੌਕਰੀ ਤੇ ਬੰਦਾ ਹਨਾ ਕੋਈ ਕੰਮ ਪੈ ਗਿਆ ਕੋਈ। ਅਹ ਮਤਲਬ ਉਦਾਰਣ ਦੇ ਤੌਰ ਤੇ ਜਿਵੇਂ ਅਪਾਂ ਮਾਨ ਲਈਏ ਕੋਈ ਖੁਸ਼ੀ ਹੋ ਗਈ, ਗਮੀ ਹੋ ਗਈ ਹਨਾ। ਕੋਈ ਮਰ ਗਿਆ ਕੋਈ ਜੰਮ ਗਿਆ, ਬੰਦਾ ਪਹਿਲਾਂ ਉਨਾਂ ਨੂੰ ਐਪਲੀਕੇਸ਼ਨ ਲਿਖ ਕੇ ਦੋ। ਫੇਰ ਅਗਲਾ ਰੋ, ਪਿੱਟ ਕੇ ਛੁੱਟੀ ਦਿੰਦਾ ਏ ਹਨਾ। ਜੇ ਛੁੱਟੀ ਦੇਈ ਦਿੰਦਾ ਫਿਰ ਰੋ। ਪਿੱਟ ਕੇ ਸੈਲਰੀ ਦੇਣ ਲੱਗਿਆ। ਰੋਂਦਾ-ਪਿੱਟਦਾ ਤਾਂ ਮੈਨੂੰ ਬੜਾ ਮਤਲਬ ਕਿ ਏਹ ਮਹਿਸੂਸ ਹੁੰਦਾ ਪੀ ਆਹ ਕੰਮ ਵੀ, ਅਸੀਂ ਕਰਦੇ ਹਾਂ। ਹਨਾ, ਫਿਰ ਸੈਲਰੀ ਦੇਣ ਲੱਗੇ ਵੀ, ਬੰਦਾ ਰੋਂਦੇ ਹਨਾ ਇਹਨਾਂ ਦਾ ਵਸ ਚੱਲੇ। ਚਾਏ ਸਾਡੇ ਤੋਂ ਐਤਵਾਰ ਵੀ, ਲਵਾ ਲੈਣ।
ਹਾਂ ਇਹ ਤਾਂ ਹੈ ਆ ਹਾਂਜੀ-ਹਾਂਜੀ ਬਿਲਕੁਲ
ਵੀ ਇਹਨਾਂ ਦਾ ਵੀ, ਜੇ ਟਾਈਮ ਪੂਰਾ ਹੋ ਗਿਆ ਹਨਾ! ਜਿਵੇਂ ਪ੍ਰੋਪਰ ਆਪਣਾ-ਆਪਣਾ ਛੁੱਟੀ ਛੁੱਟੀ ਦਾ ਟਾਈਮ ਹੋ, ਗਿਆ। ਉਹਨਾਂ ਨੇ, ਦੇਖਣਾ ਕਿ ਸਾਡਾ ਕੰਮ ਪੂਰਾ ਹੋਇਆ ਕਿ ਨਹੀਂ ਹੋਇਆ! ਅੱਧਾ ਘੰਟਾ ਤਾਂ, ਉਹਨਾ ਨੇ, ਉੱਪਰ ਕਰਾ ਹੀ ਦੇਣਾ। ਨਿਕਲਦੇ-ਨਿਕਲਦੇ ਬੰਦਾ ਨਾ ਅੱਧਾ ਪੋਣਾ ਘੰਟਾ ਖ਼ਰਾਬ ਹੋ, ਹੀ ਜਾਂਦਾ ਹਨਾ।
ਉਹ ਤਾਂ ਹੈ ਪੂਰਾ ਟਾਈਮ ਵਸੂਲ ਕਰਦੇ ਨੇ,
ਪੂਰਾ ਟਾਈਮ ਵਸੂਲ ਕਰਕੇ ਅਗਲੇ ਦਾ, ਜਿਹੜਾ ਅੱਧਾ ਹੂੰ, ਅਗਲਾ ਪੂਰਾ ਅ ਅਗਲੇ ਦਾ ਵੀ ਅੱਧਾ ਪਾਉਣਾ ਘੰਟਾ ਖ਼ਰਾਬ ਕਰਦੇ ਨੇ,
ਔਰ ਤੁਹਾਨੂੰ ਜੀਵਨ ਚ, ਕੋਈ ਅਸੀਂ ਸੇਕ ਮਿਲੀ ਹੈ ਜਿਹਨੂੰ ਤੁਸੀਂ ਲਾਈਫ ਟਾਈਮ ਯਾਦ ਰੱਖ ਸਕਦੇ ਹੋ,
ਅ ਮੇਰੀ ਜ਼ਿੰਦਗੀ ਚ, ਇਹੋ ਜਿਹੀ ਸਿੱਖ ਮਿਲੀ ਹੈ
ਹਾਂਜੀ
ਅਹ ਸਿੱਖੋ ਅਗਰ ਮੈਂ, ਸਿੱਖ ਦੀ ਗੱਲ ਕਰਾਂ ਇਹੋ ਜਿਹੀਆਂ ਉਦਾਹਰਨਾਂ ਤਾਂ ਮੇਰੀ ਲਾਈਫ ਚ, ਬਹੁਤ ਹੋਣੀਆਂ ਨੇ ਮੇਰੀ ਜ਼ਿੰਦਗੀ ਚ
ਅੱਛਾ
ਤਾਂ ਹੁਣ ਮੈਂ, ਕਿਹੜੀ ਕੀ ਚੀਜ਼ ਦਸਾਂ ਮੈਨੂੰ ਉਹ ਨੀ, ਸਮਝ ਆ ਰਿਹਾ।
ਕੋਈ ਇੱਕ ਹੁੰਦੀ ਹੈ ਨਾ। ਜਿਵੇਂ ਸਭ ਤੋਂ, ਵੱਡੀ ਸੀਖ ਹੁੰਦੀ ਹੈ ਬੰਦਿਆਂ ਨੂੰ ਮਿਲੀ ਹੁੰਦੀ ਹੈ। ਬਈ ਹਾਂ ਜਿਵੇਂ ਕਿਸੇ ਤੋਂ, ਕੋਈ ਧੋਖਾ ਮਿਲੇ ਮੈਂ ਕਿਹਾ ਇੱਕ ਸਭ ਤੋਂ ਵੱਡੀ ਸੀਖ ਹੁੰਦੀ। ਆ ਨਾ ਜਿਹੜੀ ਬੰਦੇ ਨੂੰ ਲਾਈਫ ਟਾਈਮ ਯਾਦ ਰਹਿੰਦੀ ਕਿਸ ਤੋਂ, ਧੋਖਾ ਮਿਲਿਆ!
ਹਾਂਜੀ-ਹਾਂਜੀ ਮੈਂ ਤੁਹਾਨੂੰ ਦੱਸਦੀ ਹ ਮੈਂ, ਤੁਹਾਨੂੰ ਦੱਸਦੀ ਹ ਮੇਰੀ ਨਾ, ਇੱਕ ਸਹੇਲੀ ਸੀ! ਠੀਕ ਆ ਨਾ ਬਈ ਮੈਂ, ਨਾ ਜਦੋਂ ਮੋਹਾਲੀ ਗਈ ਸੀ। ਨਾ ਉਹ ਟਾਈਮ ਬਈ ਮਤਲਬ ਉਸ ਟਾਈਮ ਨਾ, ਮੇਰੀ ਇਹਦੇ ਨਾਲ ਥੋੜੀ ਬਹੁਤੀ ਜਾਣ ਪਛਾਣ ਸੀਗੀ ਹਨਾ! ਤਾਂ ਉਹ ਮੈਂ, ਵੀ ਉਸ ਟਾਈਮ ਨਵੀਂ-ਨਵੀਂ ਸੀ! ਚਲੋ ਮੈਨੂੰ ਤਾਂ ਮੇਰੀ ਭੈਣ ਸਪੋਰਟ ਕਰਦੀ ਸੀ ਹਨਾ। ਪੈਸੇ ਪੱਖੋਂ ਜੇ, ਕਿਸੇ ਚੀਜ਼ ਦੀ ਜ਼ਰੂਰਤ ਹੋਏ। ਮੈਨੂੰ ਦੱਸ ਦੇ ਮੈਂ, ਤੈਨੂੰ ਪੈਸੇ ਪਾ ਦੂਗੀ ਹਨਾ! ਤਾਂ ਮੇਰੀ, ਮੇਰੀ ਛੋਟੀ ਭੈਣ ਮੈਨੂੰ ਜ਼ਿਆਦਾ ਸਪੋਟ ਕਰਦੀ ਆ ਤਾਂ ਬਈ ਮੈਂ, ਚਲੀ ਗਈ ਉਹ ਕੁੜੀ ਨਾ ਮੈਨੂੰ ਉਮੀਦ ਮੋਹਾਲੀ ਤਾਂ ਫੇਰ ਬਈ ਉਹ ਰੋਣ, ਧੋਣ ਲੱਗ ਗਈ ਮੈਨੂੰ ਕਹਿੰਦੀ ਮੇਰੇ ਮੇਰੇ ਡੈਡੀ ਦਾ, ਨਾ ਏਦਾਂ ਦਾਂ ਐਕਸੀਡੈਂਟ ਹੋਇਆ ਤਾ ਆਪ੍ਰੇਸ਼ਨ ਹੋਇਆ ਤਾ ਮੈਂ, ਇੰਨੀ ਮਜਬੂਰ ਹਾਂ ਮੈਨੂੰ ਇੰਨੇ ਪੈਸੇ ਦੇ, ਜ਼ਰੂਰਤ ਆ ਮੇਰੇ ਕੋਲ ਖਾਣ ਲਈ ਹੈ। ਨੀ ਕੁਛ ਹਨਾ ਮੈਂ ਰੂਮ ਦਾ ਰੈਂਟ ਕਿਵੇਂ ਦੇਵਾਂ! ਏਦਾਂ-ਏਦਾਂ ਬਈ ਉਹ ਮੇਰੇ ਕੋਲ ਰੋਣ ਲੱਗ ਗਈ ਸੀ! ਫੇਰ ਮੈਂ ਇਹਨੂੰ ਕਿਹਾ ਵੀ ਚੱਲ ਕੋਈ ਗੱਲ ਨੀ, ਹਨਾ ਵੀ, ਬੇਸ਼ੱਕ ਮੇਰੇ ਮੇਰਾ ਤੇਰੇ ਨਾਲ ਕੋਈ ਰਿਲੇਸ਼ਨ ਨੀ ਹੈਗਾ ਹਨਾ! ਮੈਂ ਤੈਨੂੰ ਜਾਣਦੀ ਨਹੀਂ ਮੇਰਾ ਤੇਰੇ ਨਾਲ ਖੂਨ ਦਾ ਕੋਈ ਰਿਸ਼ਤਾ ਨੀ ਹੈਗਾ! ਪਰ ਇਨਸਾਨੀਅਤ ਨਾਤੇ ਤੇ ਕੀ ਮੈਂ, ਤੇਰੀ ਮਦਦ ਕਰੂੰਗੀ। ਠੀਕ ਹੈ ਤਾਂ ਮੈਂ ਉਹਨੂੰ ਹਾਂ ਕਿ ਮੈਂ, ਤਾਂ ਆਪਣੇ ਰੂਮ ਚ, ਕਦੀ-ਕਦੀ ਆਉਦੀ ਹੁੰਦੀ ਹ ਹਨਾ ਤਾਂ, ਹੂੰ ਮੈਂ ਕੇਆ ਬਈ ਚੱਲ ਤੂੰ ਮੇਰੇ ਰੂਮ ਵਿੱਚ ਰੈਲਾ ਖਾਣੇ-ਪੀਣੇ ਦਾ ਮੈਂ ਮੇਰਾ ਸਮਾਨ ਹੈਗਾ ਸਾਰਾ, ਜੇ ਜਰੂਰਤ ਪਏਗੀ ਨੀਚੇ ਵਾਲਾ ਜੇੜਾ ਦੁਕਾਨ ਸੀ ਨਾ ਸਾਡੇ ਰੂਮ ਦੇ ਨੀਚੇ ਵੀ ਓਥੋਂ ਸਮਾਨ ਲੈ ਵੀ ਜੇੜਾ-ਜੇੜਾ ਸਮਾਨ ਲਏਗੀ ਵੀ ਉਨੂੰ ਓਦੇ ਪੈਸੇ ਤੂੰ ਮੋੜਦੀ ਹਨਾ ਮੈਂ ਓਨੂੰ ਕੈਅ ਦੂੰਗੀ ਵੀ ਕੁੜੀ ਦਾ ਹੱਥ ਤੰਗ ਆ ਕੀ ਜਦੋਂ ਏਦੀ ਸੈਲਰੀ ਮਿਲੂਗੀ ਏ ਪੈਹੇ ਦੇ ਦੂਗੀ ਠੀਕ ਐ ਮੈਨੇ ਏਸ ਕੁੜੀ ਦੀ ਨਾ ਪੈਸੇ ਪੱਖੋਂ ਵੀ ਏਨੀ ਮਦਦ ਕਰੀ ਜਦੋਂ ਓ ਘਰ ਜਾਂਦੀ ਹੁੰਦੀ ਟੀ ਨਾ ਘਰ ਜਾਂਦੀ ਟੀ ਜਦ ਮੈਂ ਓਨੂੰ ਕਰਾਯਾ ਦੇ ਕੇ ਵੀ ਤੋੜ ਦਿੱਤੀ ਹੈਨਾ ਓ ਮਤਲਬ ਏਨੀ ਮਿੱਠੀ ਮਿੱਠੀ ਪਿਆਰੀ ਹੋ ਕੇ ਮੇਰੇ ਨਾਲ ਰਹੀ ਨਾ ਏਨੀ ਮਿੱਠੀ ਪਿਆਰੀ ਮੇਰੇ ਨਾਲ ਹੋ ਅ ਕੇ ਰਹੀ ਓ ਤੇਨ ਮੀਨੇ ਓਨੇ ਮੈਨੂੰ ਖਾਧਾ ਠੀਕ ਆ ਉਸਦੇ ਬਾਦ ਚ ਜਦੋਂ ਮੈਂ ਵਾਪਿਸ ਆਈ ਤਾਂ ਮੇਰੇ ਕੋਲ ਸੀਗਾ ਬਾਈ ਮੇਰੇ ਕੋਲ ਪੈਸੇ ਸੀਗੇ ਓਨੇ ਦੇਖ ਹਲੇ ਮੇਰੇ ਹੱਥ ਕੋਲ ਪੈਸੇ ਮੇਰੇ ਕੋਲ ਕੈਸ਼ ਸੀਗਾ ਪੱਚੀ ਹਜ਼ਾਰ ਰੁਪਈਆ ਬਾਕੀ ਤਾਂ ਚੱਲ ਮੇਰੇ ਅਕਾਊਂਟ ਚ ਸੀ ਵੀ, ਮੈਂ ਕਿਹਾ ਚਲ ਮੈਂ ਕੱਲ ਨੂੰ ਜਾ ਕੇ ਨਾ। ਆਪਣੇ ਅਕਾਊਂਟ ਚ ਪੈਸੇ ਪਵਾਉਂਗੀ ਫੇਰ ਮੈਨੂੰ ਕੈਆ ਸੀਮਤ ਹੈਨਾ ਵੀ ਤੂੰ ਐਂ ਕਰ ਵੀ ਭਈ ਹੁਣ ਬੋਤ ਟੈਮ ਹੋ ਗਿਆ ਮੈਂ ਤੈਨੂੰ ਤੇਰੀ ਏਨਾ ਸਾਥ ਦੇਣਾ ਤਾਂ ਦੇਤਾ ਤੈਨੂੰ ਵੀ ਤਾਂ ਸੈਲਰੀਆਂ ਮਿਲੀਆਂ ਨੀ ਨੇ। ਵੀ ਹੁਣ ਤੂੰ ਮੇਰੇ ਨਾਲ ਸਾਬ ਕਰ ਲਾ ਬੈਠ ਕੇ ਹੈਨਾ ਜੇੜਾ-ਜੇੜਾ ਤੇਰਾ ਬਣਦਾ ਹੱਕ ਹਨਾ ਓ ਤੂੰ ਦੇ-ਦੇ ਬਈ ਉਹ ਓਨੇ ਕੀ ਕਰੇਯਾ ਓ ਕੇਂਦੀ ਕੇੜਾ ਸਾਬ ਕਤਾਬ, ਓਨੇ ਬਈ ਮੇਰੇ ਨਾਲ ਕਲੇਸ਼ ਪਾ ਲਿਆ ਕਲੇਸ਼ ਪਾ ਲਿਆ ਤਾਂ ਫੇਰ ਮੈਨੂੰ ਤਾ ਸੀਗਾ ਵੀ ਏਨੇ ਓਨੇ ਕੀ ਕੀਤਾ ਨਾਲ ਦੀ ਉੱਪਰ ਜਾ ਕੇ ਕਿਸੇ ਕੁੜੀ ਦੀ ਮੇਰੇ ਨਾਲ ਲੜਾਈ ਕਰਾਤੀ ਮੈਂ ਕੈਆ ਵੀ ਤੁਹ ਮੈਂ ਓਨੂੰ ਕੈਆ ਦੀਦੀ ਮੇਰਾ ਤੇ ਏਨਾ ਕੋਈ ਰੌਲਾ ਨੀ ਮੈਂ ਤਾਂ ਏਦੇ ਤੋਂ ਪੈਹੇ ਲੈਣੇ ਨੇ ਹਨਾ। ਮੇਰਾ ਰੂਮ ਏਨੇ ਯੂਜ ਕਰੇਆ ਕਿ ਮਤਲਬ ਕਿ ਏਨੂੰ ਏਦਾ ਏਨੂੰ ਅਹਿਸਾਨ ਮੰਨਣਾ ਚਾਈਦਾ ਏ ਮੇਰੇ ਨਾਲ ਏਦਾਂ ਕਰਦੀ ਆ ਬਈ ਓਨੇ ਮੈਨੂੰ ਏਨਾ ਚੀਟ ਕਰੇਆ‌ ਚੋਰੀ-ਚੋਰੀ ਅਪਣਾ ਸਮਾਨ ਕੱਢ ਕੇ ਲੈਗੀ ਤਾਂ ਓਨੇ ਕੀ ਕਰੇਆ ਓਦੇ ਜਿੜੇ ਡਾਕੂਮੈਂਟ ਸੀਗੇ ਓ ਭੁੱਲਗੀ। ਠੀਕ ਆ ਓ ਮੇਰੇ ਕੋਲ ਰੈ ਗਏ। ਓ ਮੇਰੇ ਕੋਲੋਂ ਐ ਗਏ ਰੂਮ ਚ ਓ ਚੋਰਨੀ ਸੀ ਤੇ ਚੱਲਗੀ ਓਦੇ ਦਿਲ ਚ ਪਾਪ ਸੀ। ਫੇਰ ਮੈਨੇ ਓਦੇ ਡਾਕੂਮੈਂਟ ਕੈਆ ਵੀ ਤੂੰ ਮੇਰੇ ਪੈਹੇ ਮੈਨੂੰ ਦੇਦੇ ਤੂੰ ਅਪਣੇ ਡਾਕੂਮੈਂਟ ਲੈ ਲਾ ਮੈਂ ਤੇ ਮੈਂ ਤੇ ਹੂੰ ਹੂੰ ਮਿਨੂੰ-ਮਿਨੂੰ ਤੇਰੇ ਡੋਕੂਮੈਂਟ ਦੀ ਕਯਾ ਜ਼ਰੂਰਤ ਆ ਫੇਰ ਸੋਚਿਆ‌ ਵੀ ਕਦੇ ਜ਼ਿੰਦਗੀ ਤੇ ਤਾਂ ਕਿਸੇ ਤੇ ਵਿਸ਼ਵਾਸ ਕੁਛ ਨੀ ਕਰਨਾ ਚੰਗਾ ਜੀ ਮੈਂ ਨਾ ਥੋੜਾ ਜੇਆ ਬਿਜ਼ੀ ਆ ਮੈਂ ਫੇਰ ਗੱਲ ਕਰਦੀ ਆ।